ਹਾਂਜੀ, ਨਮਸਤੇ ਚੇਤਨਾ ਜੀ।
ਹੈਲੋ!
ਹੈਲੋ, ਹਾਂਜੀ ਨਮਸਤੇ ਜੀ।
ਹਾਂਜੀ-ਹਾਂਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
ਹੋਰ ਸੁਣਾਓ, ਕਿੱਦਾਂ ਠੀਕ ਹੋ?
ਠੀਕ ਆਂ ਜੀ, ਹਾਂਜੀ। ਤੁਹਾਡੀ ਆਵਾਜ਼ ਬਹੁਤ ਸਲੋਅ ਆ ਰਹੀ ਐ।
ਓੱਕੇ। ਹਾਂ, ਇੱਥੇ ਸਪੀਕਰ ਵੀ ਨਹੀਂ ਨਾ ਹੁੰਦਾ, ਨਹੀਂ ਤੇ ਸਪੀਕਰ ਤੇ ਬੰਦਾ ਕਰ ਲੈਂਦਾ। ਹੁਣ ਆ ਰੀ ਏ ਆਵਾਜ਼?
ਹਾਲੇ ਵੀ ਬਹੁਤ ਸਲੋਅ ਏ, ਮੇਰੇ ਫੋਨ ਦੀ ਵੌਲਿਊਮ ਤਾਂ ਪੂਰੀ ਏ, ਹਾਂਜੀ।
ਮੇਰੇ ਵੱਲੋਂ ਫੁੱਲ ਐ, ਵੌਲੀਅਮ ਓਦਾਂ ਤੇ, ਓਕੇ, ਓਕੇ, ਓਕੇ, ਹਾਂਜੀ ਹੋਰ ਸੁਣਾਓ, ਕੀ ਕਰ ਰਹੇ ਸੀਗੇ?
ਬਸ 'ਮੈਂ ਹੁਣੇ ਨਹਾਕੇ ਬੈਠੀ ਆਂ ਜੀ।
ਓਕੇ-ਓਕੇ, ਠੀਕ- ਠੀਕ ਐ।
ਤੁਸੀਂ ਹੋ ਗਏ, ਫ੍ਰੀ?
ਹਾਂਜੀ-ਹਾਂਜੀ ਬਸ ਲੱਗੇ ਹੋਏ ਆਂ, ਆਪਾਂ ਵੀ ਘਰਦੇ ਹੌਲੀ-ਹੌਲੀ ਕੰਮ ਕਰਨ ਲੱਗੇ ਹੋਏ ਆ।
ਹਾਂਜੀ-ਹਾਂਜੀ, ਬਸ ਫੇਰ ਬਾਕੀ ਤਾਂ ਹੁੰਦੇ ਰਹਿੰਦੇ, ਇੱਕ ਵਾਰ ਬਸ ਸਾਫ਼-ਸਫ਼ਾਈ ਜੀ ਕਰਕੇ, ਤੇ ਨਹਾ ਲਵੇ ਬੰਦਾ ਓਹੀ ਠੀਕ ਰਹਿੰਦਾ। ਗਰਮੀ ਬੜੀ! ਬਹੁਤ ਜਿਆਦਾ ਹੋ ਗਈ ਕੱਲ ਦੀ।
ਹੁਣ ਵੀ ਨਾ ਮਤਲਬ, ਬਾਰਿਸ਼ ਹਲਕੀ ਜਿਹੀ ਛਿੱਟਾਂ ਪਈਆਂ, ਫੇਰ ਧੁੱਪ ਨਿਕ
ਹਾਂਜੀ-ਹਾਂਜੀ, ਉਹੀ-ਉਹੀ ਚੀਜ਼ ਹੀ ਹੋਈ ਏ, ਉਹ ਫੇਰ ਉਹ ਇੰਨੀ ਜ਼ਿਆਦਾ ਉਹਦੇ ਨਾਲ ਗਰਮੀ ਹੋਈ ਪਈਏ ਨਾ, ਪੱਖਿਆਂ ਦੀ ਤਾਂ ਹਵਾ ਹੀ ਨੀ ਲੱਗਦੀ ਪਈ।
ਬਿਲਕੁਲ-ਬਿਲਕੁਲ ਨਹੀਂ ਲੱਗਦੀ ਪਈ ਏਸੀ ਦੇ ਬੱਚੇ ਬੈਠੇ ਰਹੋ ਤਾਂ ਠੀਕ ਐ, ਅਦਰਵਾਈਜ਼ ਤੇ
ਇਹੀ ਹਾਲ ਹੈ ਸ਼ਾਮ ਨੂੰ ਬਾਹਰ ਨਿਕਲੋ ਤਾਂ ਸਾਹ ਨੀ ਆਉਂਦਾ, ਦੁਪਹਿਰ ਨੂੰ ਤਾਂ ਪਾਣੀ ਨੀਚੇ ਵੀ ਉੱਪਰ ਵੀ ਇੰਨਾ ਗਰਮ, ਬਰਦਾਸ਼ਤ ਨਹੀਂ ਹੁੰਦੀ ਪਈ ਇੰਨੀ ਗਰਮੀ
ਅਰੇ ਦੋ ਤਿੰਨ ਦਿਨ ਤੋਂ ਕੁਛ ਜ਼ਿਆਦਾ ਹੀ ਆ ਨਾ, ਉੱਧਰ ਲੂ ਵਗੈਰਾ ਹੋਵੇ ਨਾ ਤੇ ਫੇਰ ਵੀ ਹਵਾ ਚੱਲਦੀ ਰਹੇ
ਨਹੀਂ-ਨਹੀਂ ਉਹ ਸਭ ਤੋਂ ਸਹੀ ਰਹਿੰਦਾ ਵੈਸੇ, ਬਸ ਐਹੀ ਹੁੰਦਾ ਕਿ, ਦੁਪਹਿਰ ਨੂੰ ਬਾਹਰ ਨਾ ਨਿਕਲੋ।
ਬਸ- ਬਸ ਹਾਂਜੀ।
ਹਾਂਜੀ ਉਹ ਬਾਕੀ ਤਾਂ ਠੀਕ ਹੀ ਰਹਿੰਦਾ, ਸ਼ਾਮ ਨੂੰ ਵੀ ਹਵਾ ਚੱਲਦੀ ਰਹਿੰਦੀ ਆ। ਮੌਸਮ ਤਾਂ ਸਭ ਤੋਂ ਹੀ ਮਾੜਾ ਜਿਹੜਾ ਹੁੰਦਾ ਨਾ ਉਹ ਹੈ।
ਦੋ ਮਹੀਨੇ ਆ ਨਾ ਜੁਲਾਈ ਅਗਸਤ ਦੇ ਬਹੁਤ ਜ਼ਿਆਦਾ ਹੀ ਗੰਦੇ ਹੁੰਦੇ ਆ।
ਜ਼ਿਆਦਾ ਰੱਖੜੀ ਤੱਕ ਇਹੀ ਹਾਲ ਰਹਿਣਾ, ਫੇਰ ਉਹਤ ਤੋਂ ਬਾਅਦ ਥੋੜਾ- ਥੋੜਾ ਠੀਕ ਹੋਣ ਲੱਗਦਾ,
ਹਾਂਜੀ- ਹਾਂਜੀ, ਇਹਦੇ ਨਾਲੋਂ ਤੁ ਹੀ ਫੈਸਟੀਵਲ ਡੇਜ਼ ਹੀ ਅੱਛੇ ਲੱਗਦੇ ਆ ਦਿਨ ਤਿਉਹਾਰ ਆਉਂਦੇ ਰਹੇ।
ਤੋਂ ਸਭ ਤੋਂ ਵਧੀਆ ਉਹੀ ਦਿਨ ਲੱਗਦਾ, ਜਿਹੜੇ ਦੀਵਾਲੀ ਦੇ ਹਨਾ ਉਹ ਸਾਰੇ ਬਹੁਤ ਦੁਸ਼ਹਿਰੇ ਤੇ ਉਹ ਦਿਨ ਇੰਨੇ ਵਧੀਆ।
ਵਧੀਆ ਹੁੰਦੇ ਬਸ ਬਿਲਕੁਲ ਹਾਂ ਨਵਰਾਤਿਆਂ ਤੋਂ ਬਾਅਦ ਨਾ ਬਿਲਕੁਲ,
ਬਹੁਤ ਸੋਹਣਾ ਹੋ, ਜਾਂਦਾ ਮੌਸਮ, ਸਾਰੇ ਫਿਰ ਦਿਨ ਤਿਉਹਾਰ ਵ, ਵਧੀਆ ਵੀ ਬੜੇ ਲੱਗਦੇ ਫਿਰ ਤਿਆਰ ਵੀ ਹੋਇਆ। ਜਾਂਦਾ ਅੱਛਾ, ਤਿਆਰ ਵੀ ਹੋਇਆ ਜਾਂਦਾ ਹਾਂ, ਆਹ ਮੌਸਮ ਚ ਤਿਆਰ ਹੋਣਾ। ਤਾਂ ਬੱਸ ਬਿਪਤਾ ਹੀ ਹੋ ਤਾਂ
ਕੋਈ ਫੰਕਸ਼ਨ ਆ ਜਿਵੇ ਕੋਈ ਓਕੇਜਨ ਆ ਜਾਵੇ ਤਾਂ ਦਿਲ ਨਹੀ ਕਰਦਾ ਵੀ ਕੋਈ
ਨਾ, ਕੋਈ ਕੱਪੜਾ ਪਾ ਲੈ, ਸਹੀ ਗੱਲ ਹੈ ਹੁਣ ਮੇਰਾ ਵੀ ਆਇਆ ਹੋਇਆ ਚੌਦਾਂ ਜੁਲਾਈ ਦਾ, ਮੇਰੀ ਕਜ਼ਨ ਦੇ, ਘਰ ਹਾਂਜੀ ਮੂਹਰਤ ਉਹਨਾਂ ਦੇ ਘਰ ਦਾ
ਉਹ ਹੋ, ਇਨੀ ਉਹਨਾਂ ਨੂੰ ਅਸੀਂ ਤੇ ਕੱਪੜੇ, ਪਾ ਕੇ ਤੇ ਜਾਣਾ ਆ ਤੇ ਉਹਨਾਂ ਨੇ ਜਿਹਨਾਂ ਨੇ ਸਾਰੇ ਗੈਸਟ ਸੰਭਾਲਣੇ ਉਹਨਾਂ ਨੂੰ,
ਉਹਨਾਂ ਨੂੰ ਦੇਖੋ ਤੁਸੀਂ ਕਿੰਨਾ ਔਖਾ ਹਨਾ ਚਾਹ ਪਾਣੀ, ਪਾਣੀ ਦੀ ਬੜੀ ਹੁੰਦੀ।
ਪਾਣੀ ਦੀ ਬਹੁਤਰੀ ਹੁੰਦਾ ਹਾਂ। ਲਾਸਟ ਟੂ ਲਾਸਟ ਈਅਰ ਵੀ ਨਾ ਇੱਦਾਂ ਹੀ ਮੇਰੇ ਮਤਲਬ ਸੀਗਾ ਨੋਨ ਚੀ ਤੇ ਉੱਥੇ ਪਾਣੀ। ਪੀਂਦੇ ਰਹੇ ਕਦੀ ਕੋਕ ਪੀ ਲਓ, ਕਦੀ ਸਿੰਪਲ ਮ ਪਾਣੀ ਪੀ ਲਓ ਰਾਤ ਨੂੰ ਤਬੀਅਤ ਖਰਾਬ ਹੋ, ਗਈ ਪਾਣੀ
ਉਹ ਹੋਣੀ ਹੈ ਫੇਰ ਏਦਾਂ, ਜੇ ਆਪਾਂ ਪਾਣੀ ਉਲਟ ਪੁਲਟ, ਪਾਣੀ ਵੀ ਪੀ ਜਾਵਾਂਗੇ ਕੋਲਡ, ਅੱਛਾ ਪਿਆਸ ਲੱਗਦੀ ਹੀ ਬੜੀ ਦਿਲ ਕਰਦਾ ਜੋ ਪਿਆ ਨਾ ਕੋਲਡ, ਰਿੰਗ ਕੋਈ ਵੀ ਹੈਗੀ ਉਹ ਪੀ ਲਓ।
ਉਹ ਪੀਲੋ ਬਿਲਕੁਲ ਸਹੀ ਗੱਲ ਹੈ।
ਇਹੀ ਬਸ ਹੁਣ ਫੇਰ ਅੱਛਾ ਉਹ ਤਿਉਹਾਰਾਂ ਤੋਂ ਬਾਅਦ ਜਦੋਂ ਲੋਹੜੀ ਆਉਂਦੀ। ਦੀ ਹੈ ਉਹ ਮੌਸਮ ਵੀ ਬਹੁਤ ਸੋਹਣਾ ਹੁੰਦਾ
ਜੀ ਬਿਲਕੁਲ
ਉਹ ਠੰਡ ਜ਼ਰੂਰ ਹੁੰਦੀ ਹੈ, ਪਰ ਲੋਹੜੀਆਂ ਦਾ ਵੀ ਟਾਈਮ ਬੜਾ ਵਧੀਆ ਹੁੰਦਾ। ਬਹੁਤ ਸੋਹਣਾ ਹੁੰਦਾ ਉਹ, ਫਿਰ ਵਿਸਾਖੀ ਤੇ ਜਾ ਕੇ ਫੇਰ ਗਰਮੀ ਪੈਣ ਲੱਗ ਜਾਂਦੀ ਹੈ।
ਬਿਲਕੁਲ, ਫਿਰ ਉਹ ਉੱਥੇ ਸ਼ੁਰੂ ਹੋ ਜਾਂਦਾ ਬਸ
ਫਿਰ ਉਹੀ ਸ਼ੁਰੂ ਹੋ ਜਾਂਦਾ ਹਾਂਜੀ, ਉਹੀ ਸਾਰਾ ਇਹ ਟਾਈਮ ਆ ਜਾਂਦਾ ਫੇਰ ਹਾਂ, ਪਰ ਨਵੰਬਰ ਤੋਂ ਲੈ ਕੇ ਅਕਤੂਬਰ ਤੋਂ ਲੈ ਕੇ ਹਨਾ, ਜਨਵਰੀ, ਫਰਵਰੀ ਤੱਕ ਮੌਸਮ ਠੀਕ ਰਹਿੰਦਾ।
ਕ ਹਾਂਜੀ- ਹਾਂਜੀ ਉਹ ਤੇ ਹੈ ਬਿਲਕੁਲ ਸਹੀ ਗੱਲ
ਹਾਂਜੀ
ਹੋਰ ਸੁਣਾਓ ਕਿੱਦਾਂ
ਤੁਹਾਨੂੰ ਕਿਹੜਾ ਫੈਸਟੀਵਲ ਸਭ ਤੋਂ ਵਧੀਆ ਲੱਗਦਾ।
ਮੈਨੂੰ ਤਾਂ ਵੈਸੇ ਤਾਂ ਸਾਰੇ ਹੀ ਵਧੀਆ ਹੁੰਦੇ ਆ ਬਸ ਇਹੀ ਹੁੰਦਾ ਹੈ ਆ ਵੀ, ਮੌਸਮ ਸਹੀ ਰਹੇ
ਮੌਸਮ ਹਾਂਜੀ- ਹਾਂਜੀ ਹਾਂ ਸਹੀ ਗੱਲ ਹੈ, ਅੱਛਾ ਰੱਖੜੀ ਇੱਕ ਤਿਉਹਾਰ ਏਦਾਂ ਦਾ ਜਿਸ ਤਾਂ ਬਹੁਤ ਗਰਮੀ ਹੁੰਦੀ ਪਿਛਲੇ ਤੋਂ ਪਿਛਲੇ ਸਾਲ ਰੱਖੜੀ ਤੇ ਇੰਨੀ ਬਾਰਿਸ਼, ਹੋਈ ਹੈ ਨਾ ਉਹ ਤੋਂ ਬਾਅਦ ਤੁਸੀਂ ਦੇਖੋ, ਇੰਨੀ ਬਾਰਿਸ਼ ਪੈਣ ਤੋਂ ਬਾਅਦ ਮੌਸਮ ਇੰਨਾ ਹੋ ਗਿਆ। ਸੀ ਗਰਮੀ ਵੱਲਾਂ ਕਿ, ਜਾਣਾ ਔਖਾ ਹੋਇਆ ਪਿਆ ਸੀ।
ਔਰ ਲਾਸਟ ਈਅਰ ਤੁਹਾਨੂੰ ਪਤਾ, ਜਦੋਂ ਇੰਨੇ ਹੜ੍ਹ ਵੀ ਆਏ ਆ ਸਟਿੱਲ ਫੇਰ ਵੀ ਇੰਨਾ ਮੌਸਮ ਹੋ ਰਿਹਾ ਵਾ ਨਾ ਗੁੰਦਾ ਹੋਮਸ, ਚੋਲਾ ਰਿਹਾ ਵਾ ਹੂੰ।
ਤੱਕ ਤਾਂ ਬਹੁਤ ਹੀ ਹੁਮਸ ਸੀ ਇੰਨੀ ਹੈ, ਨਾ ਕਿ ਨਿਕਲਣ ਤੇ ਦਿਲ। ਕਰਨਾ ਅੱਛਾ ਲਾਈਟਾਂ ਦੇ ਕੱਟ ਵੀ, ਇਹੀ ਦਿਨਾਂ ਚ ਲੱਗਦੇ ਫਿਰ। ਬਹੁਤ ਹੁਣ ਇਹਨਾਂ ਨੇ ਤੰਗ ਕਰਨਾ, ਹੁਣ ਸਾਡੇ ਵੀ ਸ਼ੁਰੂ ਹੋ ਗਏ ਹੋਏ ਕੱਲ੍ਹ ਤੋਂ। ਦੋ ਦੋ ਘੰਟੇ ਰਾਤ ਲਾਈਟ ਨਹੀਂ ਹੁੰਦੀ ਸਵੇਰੇ ਸਵੇਰੇ ਵੀ।
ਨੇ ਤੇ ਬਹੁਤ ਜ਼ਿਆਦਾ ਕਟ ਚਾਰ ਬੱਦਲ ਹੋਣਾ, ਹਨੇਰੀ ਆਣੀ ਝੱਲ ਨਾਲ। ਸਾਰੀ ਰਾਤ ਨੀ ਬੱਤੀ ਆਨੀ।
ਤਾਂ ਹੁਣ, ਹੁਣ ਇਹੀ ਮੌਸਮ ਚੱਲਣੇ ਸਾਰੇ।
ਹਾਂਜੀ-ਹਾਂਜੀ ਉਹ ਫਿਰ ਜ਼ਿਆਦਾ ਤੰਗ। ਕਰਦੇ ਆ, ਫਿਰ ਉੱਥੇ ਏਸੀ ਦਾ ਵੀ ਵਿਚਾਰਿਆਂ ਦਾ ਕੀ ਕਸੂਰ।
ਕੀ ਕਰ ਲੈਣਗੇ, ਜਦ ਲਾਈਟ ਹੀ ਨਹੀਂ ਹੋਊਗੀ ਅੱਛਾ ਇਨਵਰਟਰ ਵੀ ਮੁੱਕ ਬਿਲਕੁਲ ਖਤ। ਖਤਮ ਹੋ ਜਾਂਦੇ ਆ ਮੁੱਕ ਜਾਂਦਾ, ਪਿਛਲੇ ਸਾਲ ਵੀ ਇੰਨਾ ਔਖਾ ਰਿਹਾ ਸਾਨੂੰ। ਇਨਵਰਟਰ ਵੀ ਖਤਮ ਹੁੰਦਾ ਰਿਹਾ, ਸਾਡਾ ਕਿੰਨੀ ਵਾਰ ਚ। ਐਦਾ ਹੋਇਆ ਕਿ ਇਨਵਰਟਰ ਮੁੱਕ ਜਾਂਦਾ ਸੀ। ਹਾਂ ਇੰਨਾ, ਇੰਨਾ ਲੰਬਾ ਕੱਟ ਲਾਉਂਦੇ ਆ ਅੱਠ-ਅੱਠ ਘੰਟਿਆਂ ਦਾ।
ਆਪਾਂ ਬਰਦਾਸ਼ਤ ਕਰਦੇ ਸਾਰੇ ਮੌਸਮ ਬਰਦਾਸ਼ਤ ਕਰ ਲਈ।
ਸਾਰੇ ਕਰ ਕਰੀ ਤੇ ਸਹੀ ਗੱਲ ਹੈ, ਤਾਂ ਆਣਾ ਜਾਣਾ ਐ ਤਾਂ ਲੱਗੇ ਹੀ ਰਹਿਣੇ। ਹਾਂਜੀ-ਹਾਂਜੀ ਫਿਰ। ਤੋਂ ਬਾਅਦ ਖੁਸ਼ੀਆਂ ਹੋ ਜਾਂਦੀਆਂ, ਜਦੋਂ ਰੱਖੜੀ ਆਉਂਦੀ ਹੈ ਨਾ ਉਦੋਂ ਖੁਸ਼ੀ ਹੋ ਜਾਂਦੀ ਕਿ ਤਿਉਹਾਰ ਆ ਗਏ।
ਬਿਲਕੁਲ ਸਾਡੇ ਇੱਕ ਇੱਦਾਂ ਦਾ ਨਾ ਦੇਸ਼ ਹੈ ਜੀ। ਇੱਥੇ ਸਾਰੇ ਮੌਸਮ ਹੈਗੇ, ਆ ਮਤਲਬ ਟਾਈਮ ਲਈ ਆਉਂਦੀ ਹੈ, ਟਾਈਮ ਲਈ ਚਲੀ ਜਾਂਦੀ ਹੈ। ਨਹੀਂ ਤਾਂ ਆਊਟ ਆਫ। ਮਤਲ ਦੂਸਰੀ ਕੰੰਟਰੀਜ਼ ਦੇਖ ਲਓ, ਬਿਲਕੁਲ। ਠੰਡ ਜ਼ਿਆਦਾ ਅਤੇ ਜਾਂ ਫਿਰ ਬਿਲਕੁਲ, ਗਰਮੀ ਮਤਲਬ। ਮਤਲ ਕਈ ਤਾਂ ਇੱਦਾਂ ਦੇ ਦੇਸ਼ ਆ ਜਿੱਥੇ, ਹਮੇਸ਼ਾ ਹੀ ਠੰਡ ਹੁੰਦੀ ਆ।
ਠੰਡ ਵੀ ਐਸੀ ਰਹਿੰਦੀ ਹੈ, ਕਿ ਬੰਦਾ ਅੰਦਰ ਉਹਨਾਂ ਦੇ ਰੂਮ ਚ ਹੀਟਰ ਹੀ ਲੱਗੇ ਰਹਿੰਦੇ ਹੈ।
ਹਾਂਜੀ, ਬਿਲਕੁਲ ਉਹੀ ਤਾਂ ਹੈ, ਆਪਣੇ ਫਿਰ ਵੀ ਚਾਹੇ ਨਾ ਗ। ਹਾਂ।
ਹਾਂ।
ਸਹੀ ਗੱਲ ਹੈ, ਹਾਂਜੀ।
ਸੜਕਾਂ ਵੀ, ਉਹਨਾਂ ਦੀਆਂ ਬਰਫ਼ ਨਾਲ ਉਹ।
ਪੂਰੀਆਂ ਬੰਦ ਹੋ ਜਾਂਦੀਆਂ, ਕੰਮ ਤੇ ਵੀ ਸਾਰਾ ਨਾ ਅਸਰ ਪੈਂਦਾ ਫਿਰ ਉਹਨਾਂ ਦੀ ਲਾਈਫ। ਤੇ ਬਟ ਆਪ ਨੇ ਚਲੋ ਏਦਾਂ ਵਧੀਆ ਵਾ। ਵੀ ਆਪਾਂ ਅੰਦਰ ਵੀ ਬੈਠੇ ਨੂੰ ਨਾ ਆਪਣੀ ਰਜਾਈ 'ਚ ਫਿਰ ਵੀ ਵਧੀਆ ਰਹਿੰਦਾ ਜੀ।
ਨਹੀਂ ਹਾਂਜੀ, ਚਲੋ ਇੰਨਾ ਸ ਕਿ ਕਦੀ ਕਦਾਰ ਚਲੋ ਦਸ ਕੁ ਦਿਨ ਧੁੱਪ ਨੀ ਨਿਕਲਦੀ, ਪੰਦਰਾਂ ਦਿਨ ਨੀ ਨਿਕਲਦੀ। ਤੋਂ ਬਾਅਦ ਤਾਂ ਨਿਕਲਦੀ ਧੁੱਪ ਕਿਤੇ ਨਾ ਕਿਤੇ, ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਧੁੱਪ ਵੀ ਨੀ ਮਿਲਦੀ।
ਨਿਊਯੋਰਕ ਸਿਟੀ ਵਗੈਰਾ ਦੇਖ ਲਓ, ਉੱਥੇ ਤਾਂ ਸੂਰਜ ਦਾ ਮੂੰਹ ਨਹੀਂ ਦਿਖ।
ਹਾਂਜੀ-ਹਾਂਜੀ ਬਿਲਕੁਲ ਦੇਖੋ ਨਾ ਕਿੱਦਾਂ ਉਹ ਵੀ।
ਸਰਵਾਈਵ ਕਰਦੇ ਹੈ, ਟਾਈਮ ਦੇ ਅਕੋਡਿੰਗ ਉਹ ਸੌਂਦੇ। ਕੋਈ ਸੂਰਜ ਨਹੀਂ ਝੱਲਣਾ ਕੁਛ ਨਹੀਂ ਟਾਈਮ ਦੇ ਕੇ ਸੌਣਾ, ਟਾਈਮ ਦੇ ਕੇ ਕੰਮ ਕਰਨੇ ਉਹਨਾਂ ਨੇ।
ਹਾਂ ਕਿੱਦਾਂ ਦੇ ਹੋ ਵੀ ਨਾ।
ਬਿਲਕੁਲ ਬਿਲਕੁਲ ਹਾਂਜੀ।
ਚਾਹ ਵੀ ਦੇਖੋ ਚੱਲਿਐ ਜਿਹਨੇ ਜਿੱਥੇ ਰਹਿਣਾ ਉਹਨੇ। ਰਹਿਣਾ ਰਹਿ ਹੀ ਲੈਣਾ ਉਹਨੇ ਜਿਸ ਹਿਸਾਬ ਨਾਲ ਆਪਾਂ ਢਲਾਂ ਆਪਣੇ ਆਪ ਨੂੰ ਢਾਲਾਂਗੇ ਨਾ।
ਹਾਂਜੀ ਉਸ ਅਕੋਰਡਿੰਗ ਹੀ ਕਰ ਲਾਂਗੇ ਪਰ ਫੇਰ ਆਪਾਂ ਨਾ ਇੱਧਰੋਂ। ਆਪਾਂ ਇੱਧਰ ਲਈ ਠੰਡ ਬਰਦਾਸ਼ ਕਰ ਲੈਂਦੇ ਹਾਂ, ਪਰ ਆਪਾਂ ਉੱਧਰਲੀ ਠੰਡ ਨਹੀਂ ਬਰਦਾਸ਼ਤ ਕਰ ਸਕਦੇ ਹੇਗੇ।
ਹਾਂਜੀ ਇਹ ਤਾਂ ਹੈ, ਇੱਧਰ ਦੀ ਠੰਡ ਵੀ ਆਪਣੇ ਤੋਂ ਕਿੱਥੋਂ ਬਰਦਾਸ਼ ਹੁੰਦੀ ਹੈ, ਕਈ ਵਾਰ ਤਾਂ ਬਸ ਇਹ ਹੁੰਦਾ। ਕਿ ਯਾਰ ਹੁਣ ਤਾਂ ਬਹੁਤ ਜ਼ਿਆਦਾ ਠੰਢ ਪੈ ਰਹੀ ਐ।
ਹਾਂਜੀ ਔਰ ਅਰਬ ਕੰਟਰੀ ਚ ਠੰਡ ਹੁੰਦੀ ਹੈ ਹਾਂ ਠੰਡ ਹੈ ਰਹਿਣੀ ਸਿਰਫ ਦੋ ਮਹੀਨੇ ਐ
ਦੋ ਮਹੀਨੇ ਹਾਂਜੀ ਰਹਿੰਦੀ ਬਸ ਪਰ-ਪਰ ਕਈ ਵਾਰ ਤਾਂ ਪੂਰੇ ਜੋਰ ਤੇ ਹੀ ਹੁੰਦੀ ਹੈ
ਪੂਰੇ ਜ਼ੋਰ ਤੇ ਹੁੰਦੀ ਹੈ ਇਸ ਵਾਰ ਤੇ ਫਰਵਰੀ ਹੀ ਲੱਗਦਾ ਸੀਗਾ ਕਿ ਬਸ ਗਰਮੀ ਆ ਗਈ ਐ- ਪਰ ਮਾਰਚ ਵਿੱਚ ਉਹਨੇ ਫੇਰ ਦੁਬਾਰਾ ਆਪਣਾ ਰੂਪ ਦਿਖਾਇਆ
ਚਲੀ ਜਾਂਦੀ ਹੈ
ਹਾਂਜੀ-ਹਾਂਜੀ ਦ ਹੀ ਹੈ ਹੁਣ ਅਰਬ ਕੰਟਰੀਜ਼ ਦੇਖ ਲਓ ਉੱਥੇ ਤਾਂ ਠੰਡ ਹੁੰਦੀ ਨਹੀਂ ਜ਼ਿਆਦਾ ਉੱਥੇ ਜਸਟ ਉਹ ਦੁਬਈ ਲਾ ਲਉ ਜਾਂ ਦੂਸਰੇ ਦੇਸ਼ ਚ ਛੋਟੇ ਅਰਬਨ ਲਾ ਲਓ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹਾਂਜੀ ਠੰਡ ਕੀ ਹੁੰਦੀ ਹੈ
ਹਾਂ ਸਹੀ ਗੱਲ ਐ ਸਾਰੇ ਦੇਖੋ ਨਾ ਸਾਰੀ ਜਗ੍ਹਾ ਅਲੱਗ-ਅਲੱਗ ਤਰ੍ਹਾਂ ਦੇ ਮੌਸਮ ਹੁੰਦੇ ਐ ਅੱਛਾ ਉਹਨਾ ਨੂੰ ਕੋਈ ਤਿਉਹਾਰਾਂ ਦਾ ਨੀ ਪਤਾ ਪਤਾ ਚੱਲਦਾ ਕੋਈ ਕੁਛ ਨੀ ਹੁਣ ਮੇਰੀ ਦੀਦੀ ਦੇ ਸਹੁਰੇ ਰਹਿੰਦੇ ਇੰਗਲੈਂਡ ਉ ਤੇ ਚੰਦਰਮਾਂ ਦਾ ਪਤਾ ਹੀ ਨੀ ਲੱਗਦਾ ਜੇ ਕਰਵਾ ਚੌਥ ਕਿਸੇ ਨੇ ਰੱਖਣਾ ਵੀ ਹੋਵੇ
ਹਾਂ
ਉਹ ਇੱਥੇ ਜੋ ਦੇ ਕੇ ਹਿਸਾਬ ਨਾਲ ਉੱਥੇ ਤੋੜੋ
ਤੋ ਖੋਲ ਲੈਂਦੇ ਵੀਡੀਓ ਕਾਲ ਤੇ ਹਾਂ ਏਦਾਂ ਹੀ ਕੈਨੇਡਾ ਚ ਵੀ ਇਦਾਂ ਹੀ ਹੁੰਦਾ ਆ ਪੀਨਾ ਸਮ ਟਾਈਮ ਚੰਦਰਮਾ ਨਿਕਲਦਾ ਹੀ ਨੀ ਬੱਦਲ ਬਣਿਆ ਹੁੰਦਾ ਤਾਂ ਬੇਚਾਰੇ ਏਦਾਂ ਹੀ ਫਿਰ
ਹਾਂਜੀ-ਹਾਂਜੀ ਬਹੁਤ ਤਰ ਬਹੁਤ ਵਾਰ ਏਦਾਂ ਹੁੰਦੈ ਦੇਖ ਲੋ ਹਨਾ ਕਿੱਦਾਂ ਬਣਿਆ ਹੋਇਆ ਸਾਰਾ ਕੁਛ ਨਾ ਉੱਥੇ ਉਹਨਾਂ ਨੂੰ ਕੋਈ ਦੀਵਾਲੀ ਦਾ ਪਤਾ ਲੱਗਣੈ ਹਨਾ ਨਾ ਕੋਈ ਗੁਰਪੁਰਬ ਦਾ ਪਤਾ ਲੱਗਣੈ
ਨਹੀਂ ਪਤਾ ਹਾਂਜੀ
ਪਤਾ ਲੱਗਣੈ ਜਿਹੜੇ ਇੱਥੋਂ ਗਏ ਹੋਏ ਆ ਹਨਾ ਪੰਜਾਬੀ ਫੈਮਲੀਆਂ ਉਹ ਆਪਣੇ ਰੀਤੀ ਰਿਵਾਜ ਮਨਾਂਦੀਆਂ
ਮਨਾਂਦੇ ਐ ਬਿਲਕੁਲ ਮਨਾਂਦੇ ਐ ਹਾਂ ਹੁਣ ਤੇ ਮਤਲਬ ਬਸ-ਬਸ ਆਪਸ ਚ ਕਰ ਲੈਂਦੇ ਫੈਮਲੀਜ਼ ਜਿੱਦਾ ਦੋ ਚਾਰ ਇਕੱਠੇ ਹੋਏ ਤੇ ਬਟ ਫੇਰ ਵੀ ਇੱਧਰ ਵਾਲੀ ਮੌਜ
ਨਹੀਂ-ਨਹੀਂ ਇਹ ਤਾਂ ਗੱਲ ਅਸੀਂ ਵੀ ਕਰਦੇ ਹੁੰਨੇ ਹਾਂ ਘਰ ਕਿ ਜੋ ਇੱਥੇ ਮੌਜ ਹੈ ਨਾ ਫੰਕਸ਼ਨ ਆ ਗਿਆ ਕੋਈ ਕਿਸੇ ਦਾ ਕਿੰਨੀ ਖੁਸ਼ੀਆਂ ਚੜ ਜਾਂਦੀਐ ਉਹ ਉੱਥੇ ਨਹੀਂ ਹੈਗੀ ਉੱਥੇ ਉਹ ਮੌਜ ਨਹੀ ਹੈਗੀ ਤਾਂ ਉੱਥੇ ਸਿਰਫ ਕੰਮ ਹੀ ਹੈ
ਕੰਮ ਹੀ ਕੰਮ ਆ ਔਰ ਆਪ ਹੀ ਖਾਣਾ ਬਣਾਣਾ ਆਪ ਹੀ ਸਾਰੀ ਸਫਾਈ ਕਰਨੀ ਅਸੀਂ ਤੇ ਚਲੋ ਮੇਡ ਦੇ ਸਿਰ ਤੇ ਆਪਾਂ ਫੇਰ ਵੀ ਕਰ ਲਈਦਾ ਆ
ਹਾਂਜੀ ਜ਼ਰੂਰ ਇੱਥੇ ਤਾਂ ਆਪਾਂ ਨੂੰ ਮਿਲ ਜਾਂਦੀ ਇੱਥੇ ਤਾਂ ਕੁੱਛ ਵੀ ਨੀ ਹੈਗਾ ਇੱਦਾਂ ਦਾ ਬਸ ਇਹੀ ਹੈ ਕਿ ਆਟੋਮੈਟਿਕ ਸਾਰਾ ਕੁਛ
ਜੀ ਤੇ ਮੈਨੂੰ ਤਾਂ ਕਈ ਵਾਰੀ ਇਹੀ ਹੁੰਦਾ ਮੈਂ ਕਿਹਾ ਹੌ ਜੇ ਮੈਂ ਅਸੀਂ ਬਾਹਰ ਚਲੇ ਜਾਂਦੇ ਤਾਂ ਸਾਡੇ ਵੱਲੇ ਨਾਲ ਵੀ ਇਹੀ ਹਾਲ ਹੋਣਾ ਸੀਗਾ ਹਾਂ ਔਰ ਉੱਥੇ ਵੀਕੇਂਡ ਤੇ ਹੀ ਨਹੀਂ-ਨਹੀਂ ਸਿਰਫ਼ ਪੈਸੇ ਵੱਲੋਂ ਹੀ ਬਸ ਨਹੀਂ-ਨਹੀਂ ਇੰਜੋਏ-ਇੰਜੋਏ ਸਿਰਫ ਇੱਥੇ ਹੀ ਆ ਮੇਰੇ ਤਾਂ ਹਸਬੈਂਡ ਅੱਗੇ ਕਹਿੰਦੇੁ ਹੁਦੇ ਕਹਿੰਦੇ ਲਾਈਫ ਤੇ ਤੁਸੀਂ ਜਿੰਦੇ ਹੁੰਦੇ ਸੀ ਇੱਥੇ
ਨਹੀਂ ਸਹੀ ਗੱਲ ਹੈ ਕੋਈ ਹਨਾ ਕਿਸੇ ਦੇ ਘਰ ਆਪਣੇ ਕਿਸੇ ਰਿਸ਼ਤੇਦਾਰ ਦੇ ਵੀ ਫੰਕਸ਼ਨ ਆਏ ਤਾਂ ਟੱਪਰਾ ਸ਼ੁਰੂ ਵਿਆਹ ਦੇ ਦਸ ਦਿਨ ਪਹਿਲੇ ਕੱਪੜੇ ਲਿਆਓ ਜੀ ਕੱਪੜਿਆਂ ਦੀ ਟੈਨਸ਼ਨ ਪੈ ਜਾਂਦੀ ਆਹ ਪਾਉਣਾ ਜੀ ਉਹ ਪਾਉਣਾ
ਹਾਂ ਬਸ ਸਾਡਾ ਪਹਿਲਾਂ ਆਪਣਾ ਹੀ ਵਿਆਹ ਹੁੰਦਾ ਬਾਅਦ ਵਿੱਚ ਪਾਵਾਂ ਫ਼ੇਰ ਸਾਨੂੰ ਕੋਈ ਦੇਖੇ ਵੀ ਨਾ ਪਰ ਆਪਾਂ ਸੂੱਟ ਜ਼ਰੂਰ ਲੈਣ ਆ ਹਾਂ ਹਾਂਜੀ ਹਾਂਜੀ ਬਿਲਕੁੱਲ
ਬੱਸ ਠੀਕ ਹੈ ਜੀ ਓਕੇ ਜੀ ਠੀਕ ਹੈ ਫਿਰ ਸਤਿ ਸ੍ਰੀ ਅਕਾਲ ਮੈਂ ਕਰਦੀ ਤੁਹਾਨੂੰ ਦੁਬਾਰਾ ਠੀਕ ਹੈ ਜੀ